ਹੈਲੋ, ਫੋਨ ਕਰਦੀ ਰੈਂਦੀ ਮੇਰੇ ਫੋਨ ਤੇ ਕਦੋਂ ਮੈਂ ਕਰਦੀ ਤੇ ਹੈਲੋ ਹਾਂਜੀ ਕੀ ਕਰਦੇ ਕੁਛ ਸਾਸਰੀ ਕਾਲ।
ਸਾਸਰੀ ਕਾਲ ਤੁਸੀਂ ਕੀ ਕਰ ਰਏ ਓਂ।
ਮੈਂ ਤਾਂ ਫਰੀ ਆਂ ਹੁਨ, ਤੁਸੀਂ ਕੀ ਕਰ ਰਏ ਓ।
ਅਸੀਂ ਕੁਛ ਨੀ ਕਰ ਰਏ ਮੈਂ ਬਸ ਗੇਮ ਖੇਡ ਰਈ ਸੀ।
ਅੱਛਾ।
ਹਾਂਜੀ ਹੋਰ ਸ, ਹੋਰ ਸਾਰੇੇ ਘਰ ਬਾਰ ਸਬ ਠੀਕ।
ਹਾਂਜੀ ਠੀਕ ਸਾਰੇ ਹੋਰ, ਤੇ ਥੋਡੇ ਮੰਮੀ-ਪਾਪਾ ਠੀਕ ਨੇ।
ਹਾਂਜੀ ਸਬ ਵਦੀਆ ਨੇ ਤੁਸੀਂ ਦੱਸੋ
ਹਾਂ ਠੀਕ ਆ ਸਾਰੇ, ਕੇੜੀ ਕੀ ਕਰਦੇ ਓਂ ਪੜਾਈ ਤੁਸੀਂ।
ਮੈਂ ਜੇ ਕਾਮਰਸ ਲਈ ਹੋਈ ਐ।
ਅੱਛੇਆ, ਕੇੜੀ ਕਲਾਸ ਚ
ਤੁਸੀਂ ਕੀ ਕਰਦੇ ਹੁੰਨੇ ਓਂ।
ਮੈਂ ਹੁਨ ਫਰੀ ਘਰ
ਤੁਸੀਂ ਕਿੱਥੇ
ਵੇਲੀ, ਪਲੱਸ ਟੂ ਕੀਤੀ ਹੋਈ ਐ।
ਅੱਛਾ ਸ ਬੱਚਾ ਬੁੱਚਾ ਵੀ ਹੈਗਾ ਜੀ।
ਹਾਂਜੀ ਇੱਕ ਬੇਟਾ ਹੈਗਾ ਮੇਰੇ।
ਅੱਛਾ ਕੇੜੀ ਕਲਾਸ ਚ ਹੋ ਗੇਆ।
ਓਹੋ ਵੀਏ ਵੰਨ ਚ ਵੀ ਏ ਇਕ ਸੈਕਿੰਡ ਚ ਹੋ ਗੇਆ।
ਅੱਛਾ।
ਤੇ ਹੋਰ ਕੋਈ ਨਵੀਂ ਤਾਜ਼ੀ ਗੱਲ
ਕੁਛ ਨੀ ਬਸ ਘਰ ਬੈਠੇ ਆਂ ਛੁੱਟੀਆਂ ਵਿੱਚ।
ਅੱਛਾ, ਚਲੋ ਛੁੱਟੀਆਂ ਦਾ ਵੀ ਹੁੰਦਾ ਗਰਮੀ ਬੋਤ ਜਾਦਾ ਨਾ।
ਹਾਂਜੀ ਬਹੁ ਜਾਦਾ ਹੋ ਰੀਆ ਅੱਜ ਤਾਂ।
ਤੁਸੀਂ ਖਾਨਾ ਖਾ ਲੇਆ।
ਹਾਂਜੀ ਅਸੀਂ ਤਾਂ ਖਾ ਆਏ ਤੁਸੀਂ ਖਾ ਲੇਆ।
ਹਾਂਜੀ ਮੈਂ ਵੀ ਖਾ ਲੇਆ ਏ।
ਹੋਰ ਹੋਰ ਤੁਆਡੇ ਘਰ ਬਾਰ ਚ ਕੌਨ-ਕੌਨ ਐ।
ਅਸੀਂ ਦੋ ਮਾਂ ਪੁੱਤ ਈ ਆਂ।
ਓਕੇ।
ਹਾਂ ਇ ਤੁਆਡੇ
ਮੇਰੇ ਘਰ ਤਾਂ ਪੂਰੀ ਫੈਮਿਲੀ ਐ ਥੋੜੀ ਜਾਦਾ ਈ ਵੱਡੀ ਫੈਮਿਲੀ ਐ। ਮੇਰੇ ਮੰਮੀ-ਪਾਪਾ ਨੇ, ਮੇਰੇ ਮੰਮੀ ਪਾ ਪਾਪ ਨੇ, ਫੇਰ
ਹਾਂ।
ਮੇਰੇ ਦੋ ਨੇ ਹੁਣ ਤੇ ਮੇਰੇ ਭੂਆ ਹੋਰੀ ਵੀ ਆਏ ਹੋਏ ਨੇ ਛੁੱਟੀਆਂ ਕਰਕੇ।
ਆ ਚਲੋ, ਫੈਮਲੀ ਚ ਦਿਲ ਵੀ ਲੱਗਦਾ ਨਾ।
ਹਾਂਜੀ ਮੇਰੀ ਭੂਆ ਹਰਾਂ ਦੀ ਵੀ ਐਵੇ ਫੈਮਿਲੀ ਐ ਜਿਵੇਂ ਤੁਆਡੀ ਐ।
ਹਾਂਜੀ।
ਹੋਰ।
ਹੋਰ।
ਹੈਂਜੀ।
ਹੋ ਮੈਂ ਸੋਚ ਰੀਸੀ ਵੀ ਕੀ ਪੁੱਛਣਾ ਸੀ ਮੇਰੇ ਦਮਾਗ ਚੋਂ ਨਿਕਲ ਗੀ ਗੱਲ।
ਅੱਜ ਕੱਲ ਲੋਕਾਂ ਦੇ ਦਮਾਗ ਈ ਇਹੋ ਜੇ ਹੋ ਰੇ ਨੇ ਕਿ
ਫੁੱਲ ਲੇਲਾ। ਦਿਮਾਗ ਹੈ ਨੀ ਹੁਨ ਨਾ ਇਨਾ
ਅੱਜ ਕੱਲ ਦਾ ਖਾਨ ਪੀਨ ਵੀ ਕੁਛ ਖ਼ਾਸ ਵਧੀਆ ਨੀ ਨਾ ਹੈਗਾ।
ਹਾਂ ਪਤੈ ਅਸਪਰੇ ਦਬਈਆਂ ਦਾ ਹਨਾ ਸੂਜੀ ਵਗੈਰਾ ਤੇ
ਹਾਂ ਅੱਜ ਕੱਲ ਬੱਚੇ ਹਰ ਚੀਜ ਤੇ ਬਾਰ ਦੀ ਡਿਮਾਂਡ ਕਰਦੇ ਨੇ। ਸਾਡੇ ਘਰ ਈ ਲੈ ਲਓ ਅ ਹੁਨ ਥੋੜੇ ਪੈਲਾਂ ਈ ਟਾਈਮ ਪੈਲਾਂ ਈ ਪੀਜ਼ਾ ਬਰਗਰ ਦੀਆਂ ਗੱਲਾਂ ਹੋ ਕੇ ਹਟੀਯਾਂ ਨੇ।
ਹਾਂ ਥੋੜ ਕਦੇ ਕਦੇ ਤਾਂ ਖਾਣਾ ਵੀ ਚਾਈਦਾ ਪੀਜ਼ਾ ਵਗੈਰਾ ਗਰਮੀ ਏਨਾ।
ਹਾਂਜੀ ਓ ਕੀ ਕੈਂਦੇ ਆ, ਮੇਰੀ ਭੂਆ ਦੇ ਮੁੰਡੇ ਦੇ ਨਾ ਮ ਪੇਪਰ ਚ ਵਧੀਆ ਨੰਬਰ ਆ ਗੇ ਨਾ ਪੜ ਕੇ ਤਾਂ ਓਦੀ ਪਾਰਟੀ ਦੀ ਗੱਲ ਹੋ ਰੀ ਸੀ ਅੱਜ।
ਹਾਂ, ਚੱਲੈਣੀ ਵੀ ਚਾਹੀਦੀ ਐ ਪਾਰਟੀ ਹਨਾ।
ਹਾਂਜੀ। ਮੈਂ ਕੇਆ ਵਿ ਸੀ ਕੀ ਚਲੋ ਬਹਾਨੇ ਨਾਲ
ਚਲੋ ਪਾਰਟੀ ਏ ਜਰੂਰ ਵੀ ਹਰ ਹਾਂ ਖਾਣ ਪੀਣ ਦਾ ਹਨਾ ਇੰਜੋਏ ਹੋ ਜਾਂਦੈ। ਬੱਚੇਆਂ ਦਾ।
ਹੋਰ ਦੱਸੋ ਤੁਸੀ।
ਹਾਂ ਮੈਂ ਗੁ ਮੈਂ ਡੇਲੀ ਗੁਰਦੁਆਰਾ ਸਾਬ ਜਾਂਨੀ ਆਂ। ਤੁਸੀ ਜਾਂਨੇ ਹੁੰਨੇ ਓ?
ਨਾਜੀ ਸਾਡਾ ਗੁਰਦੁਆਰਾ ਸਾਬ ਤੋ ਬੋਤ ਦੂਰ ਪੈਂਦਾ ਸਾਨੂੰ।
ਹਾਂ ਦੂਰ ਜਾਣਾ ਔਖਾ ਹੋ ਜਾ ਸਾਨੂੰ ਬਿਲਕੁਲ ਨਜ਼ਦੀਕ ਐ।
ਹਾਂ ਜਿਸਰਾ ਜਾਣਾ ਵੀ ਹੁੰਦਾ ਐ ਅਸੀ ਤਾਂ ਓਕੇਜਨਲੀ ਜਾਂਨੇ ਆਂ ਤੇ ਜਦੋਂ ਵੀ ਜਾਨਾ ਹੁੰਦਾ ਗੱ ਡੀ ਬਾਈਕ ਵਗੈਰਾ ਤੇਈ ਜਾਨਾ ਪੈਂਦਾ ਕਿਉਕਿ ਬੋਹਤ ਦੂਰ ਪੈ ਜਾਂਦਾ ਐ।
ਹਾਂ ਦੁਰ ਜਾਦਾ ਔਖਾ ਹੋ ਜਾਂਦੈ ਹਨਾ ਮੇੈਂ ਤਾਂ ਬਿਲਕੁਲ ਥੋੜੀ ਦੂਰ ਏ ਦਸ ਕੁ ਮਿੰਟ ਦੇ ਰਸਤੇ ਤੇ ਆ ਹਰ ਰੋਜ਼ ਜਾਂਨੀ ਆਂ। ਹਾਂ ਚਲੋ ਬਈ ਨਾਲੇ ਬੰਦਾ ਥੋੜ੍ਹੀ ਸੈਰ ਹੋ ਜਾਂਨੀ ਸਵੇਰੇ ਸਵੇਰੇ। ਨਾਲੇ ਗੁਰਦੁਆਰਾ ਸਾਬ ਜਾਏਆ ਜਾਂਦਾ ਏ ਨਾ।
ਹਾਂਜੀ।
ਹਾਂ ਨਾਲੇ ਬ ਬਸ ਲੋਕਾਂ ਨੂੰ ਜਾਣ ਪਛਾਣ ਹੁੰਦੀ ਏ ਗੁਰ ਗੁਰਦੁਆਰੇ ਚ ਜਾਂਨੇ ਆਂ ਆਪਾਂ ਹਰ ਇੱਕ ਤਰਾਂ ਦੀ ਗੱਲ
ਘਰ ਰੈਨੇ ਆ ਸਨ ਤਾਂ ਕਿਸੇ ਪਿੰਡ ਚ ਕਿਸੇ ਨੂੰ ਜਾਣਦੇ ਵੀ ਨੀ ਹੈਗੇ।
ਹਾਂ ਖੇਤਾਂ ਚ ਰੈਂਦੇ ਹੋਣੇ ਤੁਸੀ।
ਹਾਂਜੀ, ਓ ਫੇਰ ਐਵੇਂ ਐਨਾ ਕਿ ਮੰਮਾ ਹੋਰ ਤਾਂ ਜਾਣਦੇ ਨੇ। ਪਾਪਾ ਵੀ ਜਾਣਦੇ ਨੇ, ਬਟ ਅਸੀਂ ਹੁਣ ਜਿਵੇਂ ਘਰੇ ਰਹਿੰਦੇ ਹਾਂ ਦੋਨੇ ਭੈਣ, ਸਾਨੂੰ ਤਾਂ ਕਿਸੇ ਦੀ ਸਿਆਣੀ ਹੈਗੀ।
ਹਾਂ ਫ ਫ ਜਦੋਂ ਆਪਾਂ ਨੇੜੇ ਰਹਿੰਦੇ ਹੁੰਦੇ ਹਾਂ, ਉਦੀ ਜਾਣ ਪਛਾਣ ਹੁੰਦੀ ਆ ਨਾ, ਦੂਰ ਰਹਿਣ ਕਰਕੇ ਜਦੋੋਂ ਬੰਦਾ ਆਉਂਦਾ, ਕਿੰਨੇ ਟਾਈਮ ਬਾਅਦ ਆਉਂਦਾ। ਤੇੈਨੂੰ ਦੁਬਾਰੇ ਆਉਂਦਾ, ਫੇਰ ਭੁੱਲ ਜਾਣੇ, ਆਪਾ ਵੀ ਫੋਨ ਹੈ।
ਹਾਂਜੀ
ਇਸ ਤਰ੍ਹਾਂ ਹੋ ਜਾਂਦਾ ਨਾ।
ਹਮ।
ਥੋੜੇ ਕੁੱਛ ਆਪਾਂ ਥੋੜੇ, ਮੈਂ ਵੀ ਲੋਕਾਂ ਨੂੰ ਜੇ ਕਈ ਵਾਰੀ ਦੇਖਾਂ ਤਾਂ ਮੈਨੂੰ ਪਛਾਣ ਆਉਂਦੇ ਨੇ, ਇੱਕ ਦੋ ਵਾਰੀ ਤਾਂ ਮੈਨੂੰ ਪਛਾਣ ਹੀ ਨੀ ਆਉਂਦੀ ਦੇ। ਖੰ ਚ ਬੀ ਜੜਪਾਈ। ਕਈ ਵਾਰੀ ਮਿਲਦੇ ਆ ਉਹਨਾਂ ਨੂੰ, ਫੇਰ ਪਤਾ ਲੱਗਦਾ ਵੀ ਹਾਂ, ਇਹ ਇਹ ਬੰਦਾ ਹੈਗਾ ਪਦੇ ਮਿਲੇ ਹੋਏ ਆ ਉਹਨਾਂ।
ਹਾਂਜੀ, ਹੁਣ ਜਿਵੇਂ ਤਾਂ ਕੋਲਜ ਕੁ ਵੀ ਹੈ, ਮੇਰੇ ਜਵਾਨ ਨੇ, ਜਨ ਮੈਂ ਕਦੇ ਵੇਖਿਆ ਹੀ ਨਹੀਂ, ਮਤਲਬ ਵੇਖਿਆ ਵੀ ਹੁੰਦਾ, ਇੱਕ ਅੱਧੀ ਵਾਰ ਮਿਲੇ ਵੀ ਹੁੰਦੇ ਆ। ਪਰ ਇਹਨੇ ਜ਼ਵਾਕਾਂ ਦੀ ਪਛਾਣ ਹੀ ਕੋਈ ਨੀ ਆਉਂਦੀ।
ਹਾਂ ਪਛਾਣਪੋ ਹਾਂ -ਹਾਂ!
ਹੁਣ ਜਿਨਾ ਨੂੰ ਆਪਾਂ ਰੈਗੂਲਰ ਬੇਸਿਸ ਵੇਖਦੇ ਰਹਿੰਦੇ, ਉਹਨਾਂ ਨੂੰ ਵੇਖ ਕੇ ਪਛਾਣ ਆ ਜਾਂਦੀ, ਉਹਨਾਂ ਤੋਂ ਪਤਾ ਹੀ ਹੁੰਦਾ ਹੈ। ਮ ਜਿਹੜਾ ਇੱਕ ਅੱਧ ਵਾਰ ਮਿਲ ਤਾਂ। ਪਹਿਛਾਣ ਆਣੀ ਔਖੀ ਹੋ ਜਾਂਦੀ ਹੈ
ਹਾਂ ਜੇ ਆਪਾਂ ਕਾਫੀ ਟਾਈਮ ਬਾਰ ਮਿਲਦੇ ਹਾਂ ਨਾ ਫੇਰ ਦਿਮਾਗ ਚ ਨਿਕਲ ਜਾਣੀ ਗੱਲ ਵੀ ਇਹ ਕੌਣ ਬੰਦਾ ਹੈਗਾ ਹੈਨਾ।
ਹਾਂਜੀ।
ਜੇ ਰ ਉ ਰੂਟੀਨ ਚ ਮੀਲ ਜਾਈਏ, ਫੇਰ ਦਿਮਾਗ ਚ ਰਹਿੰਦੀ ਹੈ ਗੱਲ।
ਹਾਂਜੀ।
ਹਮ
ਔਰ ਤੁਹਾਡੇ ਘਰ ਦੇ ਕੰਮ ਨਿਬੜ ਗਏ ਸਾਰੇ?
ਹਾਂ ਮੈਂ ਸਵੇਰੇ -ਸਵੇਰੇ ਹੀ ਨਵੇੇੜ ਲੈਂਦੀ ਆ ਕੰਮ।
ਚੱਲੋ ਵਧੀਆ, ਮੇਰੀ ਮੰਮਾ ਜੀ ਤਾਂ ਬਹੁਤ ਫੁੱਲੇ ਰਹਿੰਦੇ ਨੇ ਕੰਮ ਮਸਾਂ ਹੀ ਨਿਬੜਦੇ ਨੇ।
ਜਿਵੇ ਤੁਹਾਡੀ ਫੈਮਿਲੀ ਵੱਡੀ ਹੈ ਨਾ ਕਰਦੇ- ਕਰਦੇ ਕੁਛ ਥੋਡੇ ਖੇਤੀ -ਖੁਤੀ ਕਰਦੇ ਹੋਣੇ, ਅਸੀਂ ਖੇਤੀ ਵੀ ਕਰਦੇ।
ਹਾਂਜੀ- ਹਾਂਜੀ ਸਾਰਾ ਤਾਂ ਮਤਲਬ ਪੂਰਾ ਕਿੱਤਾ ਵੀ ਖੇਤੀ ਦਾ ਹੈ ਨਾ। ਤੇ ਖੇਤੀ ਦਾ ਸਾਡਾ ਕੋਈ ਸੋਰਸ ਵੀ ਹੈ ਨੀ ਇਨਕਮ ਦਾ।
ਹਾਂ ਸਾਡੇ ਸਿਰਫ ਮੈਂ ਅਸੀਂ ਤਾਂ ਮਾਂ ਪੁੱਤ ਰੋਟੀ ਬਣਾਈ ਆ ਭਾਂਡੇ ਸਾਫ਼ ਕੀਤੇ, ਝਾੜੂ ਪੋਚਾ ਕੀਤਾ ਤੇ ਵਿਹਲੇ।
ਹਾਂਜੀ, ਨਾ ਸਾਰੇ ਤਾਂ ਨਾ ਕਿ ਹੁਣ ਜੀਂਦੇ ਕਰ ਤੇ ਉਹ ਆਏ ਹੋਏ ਨੇ ਬਈਏ ਵਗੈਰਾ, ਤੇ ਉਹਨਾਂ ਦਾ
ਹਾਂ- ਹਾਂ, ਕਦੇ ਉਹਨੂੰ ਕੁਛ ਦੇ ਦੋ ਕਦੇ ਕੁਛ ਦੇ ਦੋ ਹੈਨਾ, ਉਹ ਵੀ ਹਾਰੇ ਡਿਮਾਂਡ ਕਰਦੇ ਨੇ, ਬ ਉਹਨਾਂ ਨੇ ਵੀ ਕੁਛ ਨਾ ਕੁਛ ਚਾਹੀਦਾ ਹੁੰਦਾ।
ਕੁਛ ਮੇਰੇ ਭੈਣ ਭਾਈ ਵੀ ਬਾਹੜੀ ਲੜਾਕੇ ਜੇ ਨੇ ਥੋੜੇ, ਐਵੇਂ ਹਟਦੇ ਨੀ ਹੈਗੇ ਸਾਰਾ ਦਿਨ।
ਹਾਂ ਉਹਨਾਂ ਨੂੰ ਕਦੇ ਕੁੱਛ ਮੰਗਣਾ ਕਦੇ ਕੁੱਛ ਮੰਗਣੈ। ਐਵੇਂ ਕੰਮ ਨਿਕਲ ਜਾਂਦਾ ਸਾਰਾ ਦਿਨ ਹੈਨਾ। ਕਿੰਨੇ ਬੰਦੇ ਕਾਫੀ ਬੰਦੇ ਆਏ ਹੋਏ ਨੇ?
ਹਾਂਜੀ ਅੱਜ ਕਲ ਚੌਦਾਂ ਪੰਦਰਾਂ ਬੰਦੇ ਆਏ ਹੋਏ ਨੇ, ਵੈਸੇ ਤਾਂ ਪੰਜ ਛੇ ਈ ਆਉਂਦੇ ਹੁੰਦੇ ਨੇ ਐਤਕੀ ਏ ਥੋੜੇ ਜੇ ਜ਼ਿਆਦਾ ਆ ਗਏ ਪਤਾ ਨੀ ਕਿਵੇਂ?
ਹਾਂ ਇਸ ਵਾਰ ਬਈਏ ਹਰ ਇੱਕ ਪਿੰਡਾਂ ਵਿੱਚ ਜਿਆਦੇ ਆਏ ਹੋਏ ਨੇ ਸਾਡੇ ਪਿੰਡ ਚ ਬਹੁਤ ਬੰਦੇ ਆਏ ਹੋਏ ਨੇ ਬਾਹ ਬਾਰੋਂ ਬਈਏ।
ਨਹੀਂ ਅੱਗੇ ਬਹੁਤ ਘੱਟ ਆਉਂਦੇ ਹੁੰਦੇ ਸੀ, ਪਤਾ ਉ ਉੱਧਰ ਵੀ ਹੁਣ ਉਹਨਾਂ ਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਵੀ ਉੱਥੇ ਕੰਮ ਮਿਲਦਾ ਆਪਾਂ ਨੂੰ, ਮਤਲਬ ਦੱਸ
ਨਾਲੇ ਉਹਨਾਂ ਨੇ ਥੋੜਾ ਦਿਹਾੜੀ ਵਗੈਰਾ ਜੋ ਪੈਸੇ ਵੈਸੇ ਵੀ ਨੇ ਬਹੁਤ ਜ਼ਿਆਦਾ ਵਧਾ ਰੱਖੇ ਨੇ ਨਾ ਇਹਨਾਂ ਨੇ।
ਹਾਂ ਹਾਂ ਉਹ ਵੀ ਬਹੁਤ ਪੈਸਾ ਲੈਂਦੇ ਨੇ ਹਰ ਇੱਕ ਪ ਦਿਹਾੜੀਆਂ ਦੇ ਵੀ ਰੇਟ ਬਹੁਤ ਵਧੇ ਹੋਏ ਨੇ।
ਹਾਂਜੀ,
ਵੀ ਇਨੇ ਇਨੇਂ ਪੈਸੇ ਮੰਗਦੇ ਨੇ ਉਹ ਤਾਂ ਹੀ ਤਾਂ ਕੁਛ ਖੇਤੀ ਚ ਬਚਦਾ ਨੀ ਹੈਗਾ ਇੰਨਾ ਖਰਚੇ ਬਹੁ ਪੈਂਦੇ ਨੇ ਕਦੇ ਕੁਛ ਕਰਲਾ ਕਦੇ
ਖਰਚਾ ਤਾਂ ਅੱਜ ਕੱਲ੍ਹ ਹੁਣ ਬਾਲਾ ਈ ਹੋ ਰੱਖਿਆਂ ਠੀਕ ਐ ਸਾਰੇ ਖਰਚੇ ਦਾ ਤਾਂ।
ਹਾਂ ਹੋ ਰਿਹਾ ਐ,
ਖੇਤੀ ਕੀ ਸਾਰਾ ਕੁਝ ਸਬਜ਼ੀਆਂ ਵਗੈਰਾ ਵੀ ਵਾਧੂ ਮਹਿੰਗੀਆਂ ਨੇ,
ਹਾਂ ਜੇ ਆਪਾਂ ਬਾਜ਼ਾਰ ਚਲੇ ਜਾਈਏ ਦਸ ਮਿੰਟਾਂ ਚ ਇੰਨੇ ਪੈਸੇ ਲਾ ਆਉਨੇ ਆ ਆਪਾਂ
ਹਾਂਜੀ, ਇਹ ਤਾਂ ਥੋੜੇ ਜਿਹੇ ਨਾਲ ਹੀ ਵਾਧੂ ਹੋ ਜਾਂਦਾ ਚਾਹੇ ਇੱਕ ਗੇੜੇ ਨਾਲੇ ਵਾਧੂ ਹੁੰਦਾ।
ਕੋਈ ਸਾਨੂੰ ਤਾ ਬਾਜ਼ਾਰ ਵੀ ਦੂਰ ਪੈਂਦਾ ਨਾ ਖੇਤ ਕਰਕੇ
ਹਾਂ ਤਾਂ ਦੂਰ ਪੈਂਦਾ ਸਹੀ ਗੱਲ ਐ।
ਸਾਨੂੰ ਤਾ ਜਦੋਂ ਵੀ ਜਾਣਾ ਬਾਈਕ ਤੇ ਈ ਜਾਣਾ, ਫੇਰ ਤੇਲੋਂ ਦਾ ਵੀ ਸਾਡਾ ਲੱਗਦਾ ਈ ਐ।
ਹਾਂ ਸਾਰਾ ਨਾ ਟੋਟਲ ਬਹੁਤ ਖਰਚਾ ਪੈਂਦਾ ਐ।
ਹਾਂਜੀ,
ਤੇਲ ਪੈਟਰੋਲ ਵੀ ਕਿੰਨਾ ਮਹਿੰਗਾ ਹੋ ਰਿਆ। ਹੂੰ,
ਹੋਰ ਸੁਣਾਓ? ਤੁਸੀਂ ਸੁਣਾਓ? ਕੀ ਚਾਲ ਚਾਲ ਬਾਕੀ
ਬਾਕੀ ਠੀਕ ਠਾਕ, ਹੁਣ ਫ੍ਰੀ ਹੋਈ ਸੀ ਮੈਂ ਚਲ ਕਾਲ ਕਰ ਲੈਂਨੀ ਆ। ਚਲ ਬਿਲਕੁਲ
ਮ ਬਸ ਫ੍ਰੀ ਗੇਮ ਵਗੈਰਾ ਈ ਖੇਲ ਰੀ ਸੀ।
ਹਾਂ ਹਾਂ, ਚਲੋ ਫੇਰ ਤੁਸੀਂ ਤੁਹਾਡੀ ਇੰਨੀ ਜਿੰਮੇਵਾਰੀ ਨੀ ਨਾ ਹੁੰਦੀ। ਬੱਚਿਆਂ ਦੀ ਬੱਚਿਆਂ ਦੀ ਜਿੰਮੇਵਾਰੀ ਘੱਟ ਹੁੰਦੀ ਐ। ਹਾਂ ਵੀ ਆਪਾ ਨੂੰ ਵੱਡੇ ਨੂੰ ਤਾ ਸਾਰੀ ਜਿੰਮੇਵਾਰੀ ਹੁੰਦੀ ਐ।
ਕੰਮ ਕਰ ਸਕੋ, ਉਹਨਾਂ ਚ ਵੀ ਕਿੰਨਾ ਈ ਪੈਂਦਾ ਟਾਈਮ
ਹਾਂ,
ਹੋਰ
ਕਰਦੇ-ਕਰਦੇ ਬੋਤ ਟੈਮ ਨਾਲ
ਠੀਕ ਐ ਜੇ ਤੇ ਹੋਰ ਵੀ ਡਾ ਕੇ ਦੇਖਦੀ ਆ ਫੋਨ। ਹਾਂਜੀ ਬਾਈ ਬਾਏ।